ਸਤਿ ਸ਼੍ਰੀ ਅਕਾਲ
ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵੇ ਹੋ।
ਬਸ ਠੀਕ ਹੈ ਜੀ, ਆਪ ਸੁਣਾਓ ਕੀ ਚੱਲ ਰਿਹਾ ਕਰ।
ਹੁੰ ਹੁੰ ਹਾਂਜੀ ਬਸ ਵਦਿਆ ਜੀ, ਵਦਿਆ ਚੰਗਾ ਔਰ ਸੁਣਾਈਏ ਕੀ ਹਾਲ ਚਾਲ ਆ।
ਬਸ ਸਭ ਵਦਿਆ ਜੀ, ਥੋੜਾ ਜਿਹਾ ਕੰਨਫਿਊਜਨ ਸੀ ਤਾ ਤਹਾਨੂੰ ਫੋ
ਉਹ ਇਹ ਜੇ ਮਤਲਬ ਅੱਜ ਕੱਲ ਦਾ ਮੈਂ ਥੋੜਾ ਸਾ ਬੱਚੋਂ ਦੀ ਐਜੂਕੇਸ਼ਨ ਨਾਲ ਇਤਨੀ ਪਰੇਸ਼ਾਨ ਹਾਂ ਜਾਂਦੀ ਜਬ ਸੇ ਮੈ ਕਿਉਂਕਿ ਛੁੱਟੀਆਂ ਪੜ੍ਹੀਆਂ ਬੱਚੇ ਪੜ੍ਹਨੇ ਗਾ ਨਾਮ ਨੀ ਲੇਂਦੇ ਸੀ। ਚੌਬੀਸ ਘੰਟਾ ਨਾ ਫੋਨ, ਟੀ ਬੀ, ਦੇ ਕਬੀ ਲੈਪਟੋਪ ਦੇ ਕੰਪਿਊਟਰ ਇਸੀ ਨਾਲ ਵਿਜੀ ਰਹਿੰਦਾ ਏ।
ਐਕਚੁਲੀ ਨਾ ਥੋੜਾ ਜਿਹਾ ਸਾਨੂੰ ਉਹੀ ਮੈਂ ਮੈਂ ਵੀ ੲ ਚੀਜ਼ ਸੋਚ ਰਿਹਾ ਸੀ। ਕੀ ਜਦੋਂ ਦਾ ਏ ਫੋਨ ਜ਼ਦਾ ਉਹਨਾ ਨੂੰ ਬੱਚੇਆਂ ਨੂੰ ਪਕੜਾਯਾ ਏ ਤੇ ਉਸ ਤੋਂ ਬਾਅਦ ਬੱਚੇ ਨਾ ਰੀਲਸ ਵਗੈਰਾ ਉਹ ਸਿੱ ਦੀ ਚੀਜ਼ਾਂ ਨਾ ਜ਼ਿਆਦਾ ਦੇਖਣ ਲੱਗ ਗਏ ਨੇ।
ਹਾਂਜੀ ਹਾਂਜੀ ਉਹੀ ਹੈ ਜੇ ਮਤਲਬ ਥੋੜਾ ਸਾ ਬੱਚੋ ਨਾਲ ਅਕੇਲਾ ਛੋੜ ਦੋ ਸੀ ਆਪਨੇ ਕਾਮ ਕੀ ਚੀਜੇ ਛੋੜਦੇ ਆਪਨੇ ਫੋਨ ਚਲਾਣੇ ਮੇ ਬਿਜ਼ੀ ਹੋ ਜਾਂਦੇ ਸੀ।
ਉਹੀ ਤੇ ਹੁੰ ਦੇਖੋ ਤਾਂ ਕੱਲ ਹੀ ਉਹਨੂੰ ਬੋਲਿਆ ਬੈਠਾ। ਕੋਈ ਕੰਮ ਕਰ।
ਹਾਂਜੀ ਹਾਂਜੀ।
ਪੂਰਾ ਸੋਸ਼ਲ ਮੀਡੀਆ ਦੇ ਉੱਤੇ ਸਰਚ ਕਰਕੇ ਮਤਲਬ ਕਿ ਤੁਹਾਨੂੰ ਐਜੂਕੇਸ਼ਨ ਵਧਾਨ ਵਾਸਤੇ ਤੁਹਾਨੂੰ ਕੀ ਕੀ ਕਰਨਾ ਪਏਗਾ, ਚੈਟ ਜੀਬੀਟੀ ਤੋ ਪੁੱਛ ਤੁਹਾਨੂ ਅੱਜ ਬੜੀ ਸਾਰੀ ਚੀਜ਼ਾਂ ਫਿਰ ਮੈਨੂੰ ਦੱਸ ਮੈਂ ਤੁਮ ਇੱਕ ਕੰਮ ਕਰਨਾ ਹੁਣ ਤੂੰ ਉਹ ਕਰ ਰਹੇ ਨਾ। ਤੇ ੲਹ ਜਿਹੜੀ ਚੀਜ਼ਾਂ ਹੈਗੀਆਂ ਨਾ ਜਿਵੇਂ ਮੋਬਾਈਲ ਕਟ ਦੇਖਣਾ ਠੀਕ ਹੈ ਫਿਰ ਅਹ ਤੂੰ ਨਵੀਂ ਨਵੀਂ ਚੀਜ਼ਾਂ ਪੜ੍ਹਾਈ ਆਪਣੀ ਪੜ੍ਹਾਈ ਦੇ ਐਜੂਕੇਸ਼ਨ ਦੇ ਵਿੱਚ ਨਵੀਂ ਨਵੀਂ ਵੀਡੀਓਜ਼ ਉਹਦੇ ਚ ਦੇਖ। ਕਹਿੰਦਾ ਹਾਂ ਪਾਪਾ ਤੁਸੀਂ ਗੱਲ ਤੇ ਠੀਕ ਮੈਂ ਕਿਹਾ ਤੂੰ ਫੋਨ ਦੇਖ ਰਿਹਾ ਨਾ, ਤੇਨੂੰ ਮਨਾ ਨੀ ਕਰ ਰਿਹਾ।
ਹਾਂਜੀ ਹਾਂਜੀ ਉਓਹੀ ਫੋਨ ਨਾਲ ਆਪਨੇ ਤੇ ਸੀ ਸਕੂਲ ਦੀ ਚੀਜ਼ੇ ਆਪਨੀ ਪੜ੍ਹਾਈ ਨਾਲ ਚੀਜ਼ੇ ਦੇਖੋ ਨਾ।
ਹਾਂ ਤੈਨੂੰ ਉਹਦੇ ਚ ਮਜ਼ਾ ਆਏਗਾ ਤੂੰ ਵੀਡੀਓਜ਼ ਵੀ ਦੇਖ, ਫੋਨ ਵੀ ਦੇਖ ੳਰ ਤੇਰੇ ਪੜ੍ਹਾਈ ਵੀ ਹੋ ਜਾਏਗੀ ਨਾਲ ਤੈਨੂੰ ਅੱਛਾ ਵੀ ਲੱਗੇਗਾ ਫਰ ਹਾਂ ਯਾਰ ਪਾਾਬਪਾ ਤੁਸੀਂ ਗੱਲ ਤੇ ਸਹੀ ਕਰ ਰਹੇ ਹੋ ਮੈਂ ਕਿਹਾ ਸਹੀ ਕਰ ਰਿਹਾ ਨਾ ਮ ਕਰੋ ਫਿਰਰ ਇੰਪਲੀਮੈਂਟ
ਉਹੀ ਹੈ ਜੀ ਮਤਲਬ ਅੱਜ ਕੱਲ ਤੋਂ ਬੱਚੇ ਕੋਲ ਵੀ ਮਤਲਬ ਸਾਰੀ ਚੀਜ਼ ਪਿਆਰ ਨਾਲ ਸਮਝ ਮਾਣ ਜਾਂਦੀ ਆ ਅਗਰ ਕੋਈ ਜ਼ੋਰ ਜਬਸਤੀ ਕਹਿੰਦੇ ਸੀ ਮਤਲਬ ਬੱਚੇ ਵੀ ਰ ਉੱਠ ਜਾਂਦੇ ਸੀ
ਹਾਂ ਉਹ ਮੈਨੂੰ ਬੜੇ ਟਾਈਮ ਤੋਂ ਕਹਿ ਰਿਹਾ ਕਿ ਮੈਂ ਨਾ ਅ ਸਾਇੰਸ ਲੈਣੀ ਹੈ ਤੇ ਹਜੇ ਮੈਂ ਕਿਹਾ ਚ ਠੀਕ ਏ ਹਜੇ ਤੇਰਾ ਅਗਲੇ ਸਾਲ ਹੈਗਾ ਟਵੈਲਥ ਹੀ ਪੜ੍ਹ ਅਗਲੀ ਬਾਰ ਸਾਇੰਸ ਤੇ ਲੈਣੀ ਹੈ ਮਗਰ ਕਹਿੰਦਾ ਮੈਂ ਇੱਥੇ ਨੀ ਪੜਾਂਗਾ ਮੈਂ ਫੋਰਨ ਜਾ ਕੇ ਪੜਾਂ ਮੈਂ ਕਿਹਾ ਅੱਛਾ ਮੈਂ ਕਿਹਾ ਪਹਿਲੇ ਓਨੇ ਜੋਗੇ ਹੋ ਤੇ ਜਾਓ ਤਾਂ ਹੀ ਤੇ ਕਰਵਾਵਾਂਗਾ ਕੁਛ
ਹਾਂਜੀ ਹਾਂਜੀ ਓਹੀ ਅਜੇ ਫੋਰਨ ਜਾਣ ਲਾਏ ਵੀ ਤਾਂ ਆਪਣੇ ਐਜੂਕੇਸ਼ਨ ਦੀ ਪਹਿਲੇ ਪੜ੍ਹਨੀ ਵੀ ਤ ਆਉਂਦੀ ਪਾਸ ਦੀ ਕਰੋ ਆਪਣਾ ਇਗਜ਼ਾਮ ਵਗੈਰਾ ਨਿਕਾਲਣ ਦੀ ਹਾਂਜੀ
ਸਾਰਾ ਕੁਛ ਕਰੇਗਾ ਕਹਿਣਾ ਨਹੀਂ ਮੈਂ ਇੱਕ ਇੱਕ ਚੀਜ਼ ਨੋਟ ਕਰਕੇ ਰੱਖੀ ਹੋਈ ਕੋਪੀ ਮੈਂ ਕਿਹਾ ਅੱਛਾ ਜੀ ਵੈਰੀ ਗੁੱਡ ਮੈਂ ਕਿਹੜੀ ਕੰ ਕੰਟਰੀ ਜਾਂਨਾ ਕਹਿੰਦਾ ਮੈਂ ਐਸੀ ਐਸੀ ਕੋਈ ਅੱਛੀ ਜਿਹੀ ਕੰਟਰੀ ਉੱਥੇ ਜਾਵਾਂਗਾ।
ਉਹੀ ਵਧ ਵਧੇ ਵਧੇ ਸਪਨੇ ਤਾਂ ਵਧੇ ਵਧੇ ਕਮ ਵੀ ਤਾਂ ਹੋਨੇ ਚਾਹੀਦੇ।
ਉਹੀ ਤੇ ਸਹੀ ਗੱਲ ਏ, ਮੈਂ ਕਿਹਾ ਬਈਆ ਤੂੰ ਅਗਰ ਬਾਰ ਜਾਏਗਾ ਤੇ ਪੈਸਾ ਨੀ ਲੱਗੇਗਾ। ਕਹਿ ਰਾ ਕਹਿ ਰਾ ਤੁਸੀਂ ਸਿਰਫ ਮੈਨੂੰ ਨਾ ਇੱਕ ਸਾਲ ਵਾਸਤੇ ਸਪੋਂਸਰ ਕਰ ਦੋ ਬਾਕੀ ਅਗਲੇ ਦੇ ਜਿਹੜੇ ਤਿੰਨ ਮੈਂ ਆਪਣੇ ਆਪ ਉੱਥੇ ਜਾ ਕੇ ਪੜ ਪੜ੍ਹ ਵੀ ਲਵਾਂਗਾ ਕਮਾ ਵੀ ਲਵਾਂਗਾ
ਹਾਂਜੀ ਉਹੀ ਹੈਦੇ ਮਤਲਬ ਬੱਚੇ ਦੇ ਨਾਲ ਆਪਣੇ ਇਤਨੇ ਭਰੋਸੇ ਹੋਣ ਜਾਂਦੇ ਕਾਫੀ ਦਿਲ ਤੋਂ ਵੀ ਸਕੂਨ ਮਿਲਦਾ ਮਾਰੇ ਬੱਚੇ ਤੇ ਇਤਨਾ ਭਰੋਸਾ ਹੈ
ਹਾਂ ਕਿ ਉਹਨੂੰ ਕਿਹਾ ਉਹਨੂੰ ਉਹਨੂੰ ਸਮਝ ਆ ਰਹੀ ਹੈ ਕਿ ਬਈਆ ਮੈਂ ਇੰਨੀ ਸਾਰੀ ਵੀਡੀਓਜ਼ ਦੇਖੀ ਹੈ ਉਹਦੇ ਚ ਬੱਚਿਆਂ ਨੂੰ ਬੂਸਟ ਕਰਦੇ ਨੇ ਉਹਨਾ ਨੂੰ ਸਮਝਾਂਦੇ ਨੇ ਕਿ ਤੁਸੀਂ ਕਿਵੇਂ ਆ ਕੇ ਪੜ੍ਹਨਾ ਐ ਕਿਵੇਂ ਨਾਲ ਨਾਲ ਜੋਬ ਕਰਨੀ ਐ ਤੁਸੀਂ ਕਿਵੇਂ ਪੈਸਾ ਉਤਾਰ ਸਕਦੇ ਹੋ ਅਪਨੇ ਪੇਰੇਂਟਸ ਦਾ, ਮੈਂ ਕਿਹਾ ਅੱਛੀ ਗਲ ਏ। ਇੱਕ ਸਾਲ ਰਪੋਟ ਕਰ ਦੋ ਅਗਲੀ ਦੋ ਸਾਲ ਮੈਂ ਆਪਣੇ ਆਪ ਤੁਹਾਨੂੰ ਲਿਆ ਕੇ ਮੈਂ ਖੁਦ ਪੈਸੇ ਦੇਵਾਂਗਾ ਮੈਂ ਕਿਹਾ ਵਾਹ ਜੀ ਵਾਹ
ਵਧੀਆ ਹੈ ਜੀ ਮਤਲਬ ਅੱਜ ਕੱਲ੍ਹ ਤੇ ਉਹ ਕਹਿ ਨੀ ਸਕਦੇ ਅੱਜ ਕੱਲ ਐਜੂਕੇਸ਼ਨ ਬੱਚੇ ਕੋਲ ਇਤਨੀ ਮੋ ਮੋਟੀਵੇਟ ਕਰਦੀ ਸੀ ਬੱਚਾ ਖੁਦ ਬ ਖੁਦ ਆਗੇ ਚਲਣੇ ਕੀ ਸੋਚਦਾ ਹੈ
ਸੋਚਦਾ ਹੈਗਾ ਸਹੀ ਗੱਲ ਹੈ ਉਹ ਸੋਚਣਾ ਵੀ ਚਾਹੀਦੈ ਅਗਰ ਅੱਜ ਅੱਜ ਤੋਂ ਅਗਰ ਐ ਅੱਛਾ ਸੋਚਣਗੇ ਤਾਂ ਹੀ ਤੇ ਕੱਲ੍ਹ ਨੂੰ ਅੱਛੇ ਜਾ ਕੇ ਬਣ ਸਕਣਗੇ
ਹਾਂਜੀ ਹਾਂਜੀ ਉਹ ਤਾਂ ਹੈ ਜੀ ਉਹੀ ਨਾਲ ਅਗਰਜ ਨਾ ਕੱਲ ਆਜ ਅੱਛਾ ਨਹੀਂ ਬਨਾਨੇ ਸੀ ਆਪਣਾ ਕੱਲ ਵੀ ਬਿਹਤਰ ਨਹੀਂ ਹੋਣੇਗਾ
ਬਿਲਕੁਲ ਸਹੀ ਗਲ ਮੈਂ ਕਹਿਣਾ ਠੀਕ ਹੈ ਤੂੰ ਡਾਕਟਰ ਨਹੀਂ ਬਣ ਫਿਜਿਓਥੈਰਪਿਸ ਬਣ ਜਾਏਗਾ ਮਤਲਬ ਫਿਜਿਓਥੈਰਪਿਸ ਬਣ ਜਾਏਗਾ ਯਾ ਤੂੰ ਕੁੱਛ ਕੁਛ ਹੋਰ ਉਹ ਸੀ ਮੈਡੀਕਲ ਲਾਈਨ ਦੇ ਵਿੱਚ ਤੂੰ ਮੈਡੀਕਲ ਦਾ ਕੋਈ ਕੋਰਸ ਕਰਕੇ ਤੂੰ ਮਤਲਬ ਕਿ ਮੈਡੀਸਨ ਦੇ ਵਿੱਚ ਸੇਲ ਸੇਲਿੰਗ ਕਰਲੇਂਗਾ ਮਤਲਬ ਤੁਹਾਨੂੰ ਲਾਈਨ ਤੇ ਮਿਲ ਜਾਏਗੀ ਨਾ ਇੱਕ ਗੱਲ ਓਹ ਵੇ ਸਾਰੀ
ਕੋਹੀ ਹੈ ਮਤਲਬ ਦੇਖੋ, ਬੱਚੇ ਦੇ ਜਿਸ-ਜਿਸ ਹਿਸਾਬ ਉਸ ਇੰਟਰਸਟ ਹੈ ਉਸ ਹਿਸਾਬ ਕੰਮ ਕਰੇ। ਬੜੀਆ ਹੈ, ਜੀ ਹਮੇ ਤਾਂ ਬਸ ਇਹੀ ਕੋਸ਼ਿਸ਼ ਕਰਨੀ ਚਾਹੀਏ, ਬੱਚੇ ਦੇ ਮੋਟੀਵੇਟ ਕਰੇ ਉਸ ਪੜ੍ਹਾਈ ਮੈਂ ਉਸ ਸਾਧਨ ਦੇ ਕਿ, ਬੱਚਾ ਗਲਤ ਰਾਹ ਪਏ ਨਾ ਨਿਕਲੇ
ਬਿਲਕੁਲ ਬਿਲਕੁਲ ਬਿਲਕੁਲ ਮੈਂ ਕਿਹਾ ਬਈਆ ਅਸੀਂ ਤੇਨੂੰ ਲਾਈਨ ਦਿਖਾ ਸਕਦੇ ਹਾਂ ਔਰ ਲਾਈਨ ਵੀ ਤੂੰ ਵੀ ਚੂਜ ਕਰਨੀ ਹੈ ਅਸੀਂ ਤੈਨੂੰ ਸਿਰਫ ਉਸ ਟਰੈਕ ਬਿਠਾ ਸਕਦੇ ਹਾਂ
ਹਾਂਜੀ ਉਹ ਹਕੀਕਤ ਹੈ ਜੀ ਮਤਲਬ ਪੇਰੈਂਟਸ ਤੋਂ ਬਸ ਦੇਖੋ ਮਿਹਨਤ ਹੀ ਕਰ ਸਕ ਕਰਨਾ ਨਾ ਕਰਨਾ ਤਾਂ ਸਾਰਾ ਬੱਚੇ ਕਾ ਕੰਮ ਹੈ ਜੀ
ਚਲਾ ਜਾਏ ਕੱਲ੍ਹ ਨੂੰ ਪਤਾ ਲੱਗੇ ਤੂੰ ਉੱਥੇ ਜਾ ਕੇ ਕੁਛ ਹੋਰ ਕਰ ਰਿਹਾ ਪੜ੍ਹ ਨੀ ਰਿਹਾ ਤੇ ਸਾਨੂੰ ਤਾਂ ਨੀ ਪਤਾ ਲੱਗੇਗਾ ਨਾ ਜਦ ਤੱਕ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਤੇ ਤੈਨੂੰ ਉਹੀਓ ਕਰ ਸਕਦੇ ਹਾਂ ਉਸ ਤੋਂ ਬਾਅਦ ਕੌਣ ਕਰੇਗਾ
ਉਹੀ ਜੋ ਨਾਲ ਚੌਬੀਸ ਘੰਟੇ ਬੱਚੇ ਸਾਹਮਣੇ ਰਹਿੰਦਾ ਤੋਂ ਪਤਾ ਰਹਿੰਦਾ ਸੀ ਬਾਹਰ ਜਾਏਂਗਾ ਮਤਲਬ ਕੀ ਪਤਾ ਚੱਲਰਾ ਹੈ ਕਿ ਵੋ ਪੜ੍ਹ ਰਾ ਸੀਂ ਕੀ ਕਰ ਰਾ
ਉਹ ਬੜੀ ਚੀਜ਼ਾਂ ਸੋਚਣ ਵਾਲੀਆਂ ਕਿਉਂਕਿ, ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨਾ ਜ਼ਿਆਦਾ ਐਕਟਿਵ ਹੈ, ਉਸ ਤੋਂ ਬਾਅਦ ਅਸੀਂ। ਅਸੀਂ ਹੰਡਰਡ ਪਰਸੈਂਟ ਨਹੀਂ ਧਿਆਨ ਰੱਖ ਸਕਦੇ, ਨਾ ਬੱਚੇ ਨੂੰ ਬਾਹਰ ਭੇਜ ਕੇ। ਬਸ, ਐਸੀ ਚੀਜ਼ ਦਾ ਡਰ ਲੱਗਦਾ ਹੋਰ ਕਿਸੇ ਚੀਜ਼ ਦਾ ਡਰ ਨਹੀਂ ਹੈ।
ਅਗਰ ਆਪਣੇ ਦੋ ਮਿੰਟ ਉਹਨ ਆਪਣਾ ਕੋਈ ਔਨਲਾਈਨ ਹੀ ਖੋਲਾ। ਯੂਟਿਊਬ ਦੇ ਇੰਸਟਾ ਵਗੈਰਾ, ਚੀਜ਼ਾਂ ਵਾਇਰਲ ਹੋ ਜਾਂਦੀ ਹੈ। ਪਤਾ ਹੀ ਨਹੀਂ ਚੱਲਦਾ ਕਹਾਂ, ਕੀ ਨਿਊਜ਼ ਕਹਾਂ ਪਹੁੰਚ ਜਾਂਦੀ ਹੈ।
ਉਹ ਅੱਛਾ ਚਲੋ, ਇੱਕ ਗੱਲ ਹੋ ਰਿਹਾ ਅਗਰ ਤੁਹਾਡਾ ਸਾਡਾ ਆਪਣਾ ਬੱਚਾ ਠੀਕ ਹੈ, ਸਾਨੂੰ ਨੀ ਪਤਾ ਨਾ ਦੂਸਰਾ ਬੰਦਾ ਦੀ ਇੰਨਟੈਂਸ਼ਨ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ।
ਤਾਂਸੀਂ ਉਹ ਨੀ ਕਹਿ ਸਕਦੇ ਦੇਖੋ, ਸਾਹਮਣੇ ਵਾਲਾ ਕੀ ਹੈ, ਚੰਗਾ ਠੀਕ ਐ ਕਾ ਨਾ।
ਅਸੀਂ ਤੇ ਠੀਕ ਹੈ, ਅਸੀਂ ਕਹਿ ਰਹੇ ਹਾਂ ਸਾਡਾ ਬੱਚਾ ਪੜ੍ਹੇਗਾ ਸਭ ਕੁੱਝ ਪਤਾ ਲੱਗੇ ਦੂਜੇ ਬੱਚੇ ਨੇ ਉਹਨੂੰ ਫਸਾ। ਕਦੇ ਕੀ ਕਰ ਲਓ।
ਵਾਈ ਜੀ, ਦੇਖੋ ਅੱਜ-ਕੱਲ ਦੇ ਮਾਹੌਲ ਦੇ ਅਗਰ ਦੇਖਾ ਜਾਏ ਤਾਂ ਆਪਣੇ ਹੀ ਬੱਚੇ ਤੇ ਭਰੋਸਾ ਕਰ ਸਕਦੇ ਹੈਂ। ਪਰ ਉਹੀ ਜਬ ਤੱਕ ਕਰ ਸਕਦਾ ਹੈ, ਜਬ ਤਕ ਬੱਚਾ ਠੀਕ ਚਲਦਾ ਚੰਗਾ। ਕਾਮ ਕਰਦਾ ਹੈ ਪੜ੍ਹਨ ਦੇ। ਉਹੀ ਤੇ ਅਗਰ ਦੇ ਕਾਮ ਚੋਰੀ ਕਰਨ ਲੱਗੇ, ਦੇ ਪੜਾਈ ਵਿੱਚ ਰੁਚੀ ਨਾ ਰਹਿੰਦੀ ਉਸ ਹਿਸਾਬ। ਅੱਛੇ ਸੀ ਵੀ ਮਨ ਹੋ ਉਠ ਜਾਦਾ।
ਦੋ ਚੀਜ਼ਾਂ ਨੇ ਨਾ ਉਹ ਕੈਰੀਅਰ ਵੀ ਖਰਾਬ ਹੋਏਗਾ, ਪੈਸਾ ਵੀ ਖਰਾਬ ਹੋਏਗਾ, ਦੋਨੋਂ ਚੀਜ਼ਾਂ ਖਰਾਬ ਹੋ।
ਹਾਂਜੀ, ਹਾਂਜੀ ਪੈਸੇ ਤਾਂ ਖ਼ਰਾਬ ਹੋ ਜਾਂਦੇ। ਕੋਈ ਦਿੱਕਤ ਨਹੀਂ ਜੇ ਕਰੀਅਰ, ਖਰਾਬ ਹੋ ਜਾਂਦਾ ਤੇ ਪੂਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ।
ਬਸ ਉਹੀਓ ਤੇ ਗੱਲ, ਉਹੀਓ ਗੱਲ ਹੈ ਹੁਣ ਘੱਟੋ-ਘੱਟ ਸਾਡੇ ਸਾਹਮਣੇ ਇੱਧਰ। ਇੰਡੀਆ ਚਲੋ ਠੀਕ ਹੈ, ਸਾਡੇ ਨਾਲ ਹੈਗਾ, ਅਸੀਂ ਉਹਨੂੰ ਗਾਈਡ। ਇਹ ਹੈ ਤੇ ਕਰ ਸਕਦੇ ਹਾਂ, ਕਿਤੇ ਗ਼ਲਤ ਰਸਤੇ ਵੀ ਜਾ ਰਿਹਾ ਤੇ ਉਹਨੂੰ ਸਮਝਾ ਦੇ ਸਕਦੇ ਹਾਂ ਨਾ। ਉੱਥੇ ਹੁਣ ਕੌਣ ਸਮਝਾਏਗਾ?
ਉਹੀ ਹੈ, ਜਿਹ ਮਤਲਬ ਦੋ ਰਾਸ ਬੱਚੇ ਦੇ ਨਾਲ ਵਈ ਦੇਖਾ ਕਹਾ ਜਾਣਾ ਹੈ, ਸਹੀ ਰਸਤੇ ਦੇ ਗਲਤ ਰਸਤੇ।
ਹਾਂ, ਬੱਸ, ਬੱਸ, ਬੱਸ। ਉਹੀ ਚੀਜ਼ ਹੈ ਮੈਂ ਬੜਾ ਕਨਫਿਊਜ਼ ਸੀ, ਮੈਂ ਤਾਂ ਹੀ ਕਿਹਾ ਮੈਂ ਤੁਹਾਨੂੰ ਪੁੱਛਾਂ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ।
ਹਾਂ, ਹਾਂਜੀ, ਹਾਂਜੀ, ਹਾਂਜੀ ਬਿਲਕੁਲ ਬਿਲਕੁਲ। ਉਹੀ ਹੈ, ਬਸ ਦੇਖੋ ਸਾਰੀ ਚੀਜ਼ਾਂ ਜਰੂਰੀ ਨਾਲ ਅੱਜ-ਕੱਲ ਤੋਂ ਜ਼ਰੂਰਤ ਦੇ ਹਿਸਾਬ ਦੇ ਜੈਸੇ। ਖਾਣ-ਪਾਨ ਦੇ ਬੱਚੇ ਦੇ ਨਿਊ ਐਜੂਕੇਸ਼ਨ ਦੇ ਬਣਾਏ, ਮੈਂ ਆਪਣੇ ਆਨਲਾਈਨ ਸਭ ਚੀਜ਼ ਦੇ ਇਮਪੋਰਟੈਂਟ। ਹੋ ਗਈ ਏ,
ਇੰਪੋਰਟੈਂਟ ਬਹੁਤ ਜਿਆਦਾ, ਅੱਜ-ਕੱਲ ਬੱਚੇ ਫਿਰ ਉਹ ਵੀ ਨਾ ਸਭ ਕੁਝ ਜੋ ਦੇਖਦੇ ਨੇ ਉਹੀ ਤੇ ਕਰਨਗੇ ਨਾ। ਹੁਣ ਅਗਰ, ਬਸ ਬਸ ਹੁਣ ਮੇਰਾ ਛੋਟਾ ਹਾਂ
ਪਹਿਲੇ ਤੋਂ ਕੀ ਹੋ ਜਾਂਦਾ ਸੀ ਕਿ, ਆਪਣੇ ਕਿਤਾਬਾਂ ਨਾਲ ਹੀ ਪੜਾਈਆਂ ਹੋ ਜਾਂਦੀ ਸੀ, ਅੱਜਕੱਲ ਤੋ ਸਾਰੀਆਂ ਚੀਜ਼ਾਂ ਆਨਲਾਈਨ ਬੱਚੋਂ ਕੋ ਸਿਸਟਮ ਵੀ ਚਾਹੀਏ ਤੇ, ਲੈਪਟੋਪ ਵੀ ਚਾਹੀਏ ਹਰ ਚੀਜ਼ ਦੀ ਜ਼ਰੂਰਤ ਪੂਰੀ ਹੁੰਦੀ ਹੈ ਉਨਕੀ।
ਬਸ -ਬਸ। ਉਹ ਵੀ ਚਾਹੀਦਾ, ਹੁਣ ਪ੍ਰਾਈਵੇਸੀ ਵੀ ਚਾਹੀਦੀ ਹੈ, ਅਲਗ ਕਮਰਾ ਵੀ ਚਾਹੀਦਾ, ਹੁਣ ਤੇ। ਅਲੱਗ ਕਮਰਾ ਵੀ ਚਾਹੀਦਾ।
ਨੌ ਵਜ ਜਾਂਦੇ ਸੀ, ਇੱਕ ਇੱਕ ਕਮਰੇ, ਮੈਂ ਪੜ੍ਹ ਲਏ ਸੀ ਆਪਣੀ ਸਾਰੀ ਪੜ੍ਹਾਈਆਂ ਪੂਰੀ ਹੋ ਜਾਂਦੀ ਸੀ।
ਅਸੀਂ ਚਾਰ, ਚਾਰ ਪੰਜ, ਪੰਜ ਕਜ਼ਨ ਹੈਗੇ ਸੀਗੇ। ਕਮਰੇ ਚ ਬਹਿ ਕੇ ਪੜ੍ਹਦੇ ਸੀ ਸਾਰੇ, ਹੋਰ ਡਿਸਕਸ਼ਨ ਵੀ ਹੁੰਦੀਆਂ ਸੀ, ਸਾਡੀ ਕਿ ਹਰ ਇੱਕ ਟੋਪਿਕ ਤੇ। ਡਿਸਕਸ਼ਨ ਹੋ ਰਹੀ ਹੈ। ਅੱਜ ਕੱਲ ਕਹੋ ਨਾ ਬੱਚੇ ਕੁਝ ਕਰਦੇ ਹੀ ਕੁਛ ਵੀ ਨਹੀਂ ਕਰਦੇ। ਕਿਉਂਕਿ ਆਪਣੇ ਫੋਨ ਦੇ, ਵਿੱਚ ਤੇ ਲੈਪਟੋਪ ਦੇ, ਵਿੱਚ ਵੜੇ ਰਹਿੰਦੇ ਨੇ ਸਾਰਾ ਦਿਨ।
ਹਾਂਜੀ ਹਮਾਰੇ ਨਾਲ ਤਾਂ ਇਤਨਾ ਡਰ ਹੋ ਜਾਂਦਾ ਸੀ ਕਿ ਮਤਲਬ, ਸ਼ਾਮ ਕੋ ਪਾਪਾ ਆਣਗੇ ਪਹਾੜੇ ਸੁਣਣਗੇ ਆਪਣੇ ਟੋਪਿਕ ਸੁਣੇਗੇ, ਤੇ ਕੈਸੇ ਸੁਣਾਏਗੇ।
ਅਰੇ ਦਹਿਸ਼ਤ, ਹੁੰਦੀ ਸੀ ਦਹਿਸ਼ਤ, ਪਾਪਾ ਆਣਗੇ ਸਾਨੂੰ ਸੁਣਾਣਗੇ।
ਅੱਜ- ਕੱਲ ਦੇ ਬੱਚਿਆਂ ਦੀ ਇਤਨੀ ਪ੍ਰਾਈਵੇਸੀ ਹੋ ਜਾਂਦੀ ਹੈ, ਉਹਨਾਂ ਨੂੰ ਜੈਸੇ ਹੀ ਪਤਾ ਚਲਦਾ ਪਾਪਾ ਆਗਾ ਤੇ ਮੰਮਾ ਆ ਗ ਗਿਆ ਆਪਣੇ। ਕਮਰੇ ਦੇ ਲੋਕ ਮਾਰਾ ਡੇ ਆਪਣੇ ਫੜਨ ਦੇ ਵੰਡਦਾ। ਹਾਂਜੀ, ਹਾਂਜੀ। ਉਹੀਦੇ ਮਾਹੌਲ ਦਾ ਵਧੇ--ਕਾਫ਼ੀ ਅਸਰ ਪੈਂਦਾ ਹੈ ਇਸ ਹਿਸਾਬ ਤੇ ਬਹੁਤ ਚੇ ਬਹੁਤ ਬਦਲਾਵ ਆ ਗਿਆ ਸੀ ਅੱਜ, ਕੱਲ
ਚੱਲ ਬੱਚਿਆਂ ਨੂੰ ਆਪਣੇ ਟੀਚਰ ਦੇ ਉੱਤੇ ਵੀ ਉਹ ਨਹੀਂ ਦੇ ਵੀ ਇੱਥੇ ਸਾਨੂੰ ਪਤਾ ਲੱਗਦਾ। ਸੀ ਸਾਡੇ ਪਾਪਾ ਨੂੰ ਪਤਾ ਲੱਗ ਗਿਆ, ਕੋਈ ਕੰਪਲੇਂਟ ਆ ਗਿਆ।
ਹਾਂਜੀ, ਹਾਂਜੀ, ਹਾਂਜੀ ਉਹ ਤਾਂ ਹੈ ਹੀ ਜੀ। ਉਹੀ ਐਸਾ ਪਹਿਲੇ ਤੋਂ ਮਤਲਬ ਯੋ ਰਹਿਤਾ ਕਿ ਅਗਰ। ਪੇਟੀਐਮ ਮ ਅਗਰ ਮੰਮੀ ਆ ਗਈ ਤੇ, ਪਾਪਾ ਆ ਗਏ ਤੇ ਬਈਆ ਬਹੁਤ ਸ਼ਿਕਾਇਤ ਹੋਣ ਜਾਂਦੀ ਹੈ। ਫਿਰ ਘਰ ਮੇਂ ਜਾ ਕੇ ਪਿਟਾਈ ਹੁੰਦੀ, ਅੱਜ- ਕੱਲ ਤਾਂ ਬੱਚਾ ਵੀ ਡਰਦਾ ਨਹੀਂ।
ਡਰਦਾ ਹੀ ਨਹੀਂ ਉਹ ਕਹਿੰਦਾ, ਤੁਸੀਂ ਕੌਣ ਹੋ, ਮੈਂ ਤੁਹਾਡਾ ਪਿਓ ਹਾਂ, ਤੁਸੀਂ ਮੇਰੇ ਪਿਓ ਨੀ।
ਹਾਂਜੀ- ਹਾਂਜੀ। ਤੁਸੀਂ ਮੇਰੇ ਥੋੜ੍ਹੀ ਵੀ ਉਹ ਆਉਂਦੀ, ਉਹੀ ਚੰਗੀ ਗੱਲ ਹੈ, ਮਤਲਬ ਹਰ ਬੱਚੇ ਦਾ ਹੀ ਉਹੀ ਡਾਇਲੋਗ ਹੋ ਜਾਂਦੀ। ਕੋਈ ਨੀ ਤੇ ਸ਼ਿਕਾਇਤ ਕੇ ਕਰਦੋ, ਕੋਈ ਨੀ ਮੈਨੂੰ ਤਾਂ ਘਰ ਜਾ ਕੇ ਖੁਦ ਹੀ ਸਮੇਟ ਲੈਣਾ ਸਾਰ ਰਾਏ।
ਬਸ ਸਹੀ ਗੱਲ ਹੈ, ਸਹੀ ਗੱਲ। ਅਸੀਂ ਗਲਤੀ ਨਾਲ ਬੋਲਦੇ, ਏ ਨਾ ਕਿ ਬਈਆ ਇੱਕ ਗਿਲਾਸ ਪਾਣੀ ਚੁੱਕ ਕੇ ਲਿਆ ਦੇ। ਮੈਂ ਬੋਤਲ ਲਾ ਕੇ ਦੂਗਾ ਗਿਲਾਸ ਰੱਖੋ, ਆਪਣੇ ਆਪ ਪੀ ਲੈਣਾ, ਮੈਂ ਕਿਹਾ ਵਾਹ ਬੜੇ ਅੱਛੇ ਸੰ ਤੈਨੂੰ ਕਹਿੰਦਾ ਨਹੀਂ ਪਾਪਾ ਸੈਲਫ ਡਿਪੇਡਅਡ, ਸੈਲਫ ਡਿਪੇਡਅਡ ਰਹੋ।
ਹਾਂਜੀ। ਬੱਚੇ ਮਤਲਬ ਅੱਜ, ਕੱਲ੍ਹ ਤਾਂ ਇਤਨੇ ਅਵੇਅਰ ਹੋ ਜਾਂਦੇ ਵਹੀ ਜੋ ਚੀਜ਼ ਹਮ ਸਿਖਾਣਾ ਚਾਹੁੰਦੇ ਉਹਨੂੰ। ਪੜ੍ਹਾਈ ਕੇ ਨਾਲ ਮੈਂ ਸਮਝਾਦੇਤੀ ਸੀ ਕਿ ਮਤਲਬ ਸਲਫ ਡਿਪੈਂਡ ਤੁਮ ਵੀ ਬਣ ਜਾਓ ਤੇ ਹਮ ਪਣੀ ਨਹੀਂ ਦੇ ਸਕਦੇ ਇਹ ਨਹੀਂ। ਕਰ ਸਕਦੇ। ਉਹੀ ਅਜੇ ਮਤਲਬ ਰਿਸ਼ਤੇਦਾਰ ਦੇ ਵਿੱਚ ਜਾਂਦੇ ਫਰ ਉਹ ਬੋਲਦੇ ਕਿ ਹਮਾਰੀ ਇੱਜ਼ਤ ਨਹੀਂ ਕਰਦੇ ਨਮਸ਼ਕ। ਕ ਨੀ ਕਰਦੇ ਯ ਨੀ ਕਰਦੇ। ਅੱਜ ਕੀ, ਕੀ ਕਰ ਸਕਦੇ ਬੱਚਾ ਹਰ ਜਨਰੇਸ਼ਨ ਮ ਹਰ ਬੱਚੇ ਕੀ ਯਹੀ ਹਾਲ ਹੈ।
ਸਹੀ ਉਹ ਹੈਾਲ ਬਿਲਕੁਲ ਸਹੀ ਗੱਲ। ਜ਼ਿਆਦਾ ਬੋਲ ਜ ਸਰ ਪੇ ਉਹੀ ਉਗਾੇ ਜ਼ਿਆਦਾ ਬੋਲੇ ਨੇ ਫਿਰ ਹੱਥੋਂ ਨਿਕਲ ਗਏ ਬਸ
ਹਾਂਜੀ। ਹਾਕੀਕ ਤਾਂ ਹਾਕੀਕਤ ਨਹੀਂ ਨੀ ਬੋਲ ਸਕਦੇ ਮਾਹੌਲ ਦੇ ਬਹੁਤ। ਗੰਦਾ ਸਰਰ ਪੈਂਦਾ ਉਹ ਦਰਾਸ ਆ ਕਿ ਬੱਚੇ ਕੋਲ ਟੋਕਾ ਬੱਚੇ ਹੱਥ ਨਾਲ ਗਏ ਆ
ਹਾਂ ਉ ਫਿਰ ਇੱਕੋ ਗੱਲ ਕਹਿੰਦੇ ਨਾ ਤੁਸੀਂ ਮੈਨੂੰ ਸਮਝਦੇ ਨੀ ਉਹ ਮੇਰਾ ਫਰੈਂਡ ਸਮਝਦਾ ਮੈਂ ਉਹਦੇ ਕੋਲ ਜਾ ਰਿਹਾ।
ਹਾਂਜੀ, ਹਾਂਜੀ ਹਾਂਜੀ ਉਹੀ ਤਾਂ ਦੇ ਕੋਲ ਫਰੈਂਡ ਫਰੈਂਡ ਹੀ ਨਹੀਂ ਇੱਕ ਦੂਸਰੇ ਕੋਲ ਸਹੀ ਦੇ, ਦੇ ਕੇ ਬੱਚੇ ਤੇ ਹਾਦਸੇ ਨਿਕਲ ਜਾਂਦੇ।
ਹੱਥ ਧ ਨਿਕਲਦਾ। ਚਜ਼ ਤਾਂ ਸਭ ਤੋਂ ਜ਼ਿਆਦਾ ਡਰ ਨਹੀਂ ਮੈਂਨੂੰ ਸਮਝਾ ਰਿਹਾ ਕਿ ਬਈਆ ਤੂੰ ਸਾਡੇ। ਸਾਹਮਣੇ ਬਹਿ ਕੇ ਪੜ੍ਹ ਲੈ ਤੂੰ ਥੋੜਾ ਪੜ੍ਹ ਲੈ ਕੋਈ ਗੱਲ ਨੀ ਤੂੰ ਬਾਹਰ ਨਾ ਜਾ
ਹਾਂਜੀ, ਹਾਂਜੀ। ਉਹੀ ਹੈ ਜੇ ਬਸ ਦੇਖੋ ਕੋਸ਼ਿਸ਼ ਤਾਂ ਆਪਣੀ ਉਹੀ ਰਹਿੰਦੀ ਹੈ ਕਿ ਬੱਚਾ ਪੜ੍ਹ ਲਏ ਤਾਂ ਕਿ ਸਭ ਫਿਊਚਰ ਦੇ ਸਿਕਿਓਰ ਹੈ। ਬਾਕ ਦਾਂ ਹਮਾਰਾ ਵੀ ਪਤਾ ਨੀ ਦੇ ਕੇ ਹੋ ਜਾਂਦੀ ਕੁਛ ਨੀ ਪਤਾ ਰਹਿੰਦਾ ਸੀ।
ਬਾਕੀ ਉਹਦੀ ਕਿਸਮਤ ਦਾ ਵੀ ਨੀ ਪਤਾ ਨਾ ਉਹਨੂੰ ਕਿਸਮਤ ਅਗਰ ਬਾਹਰ ਲੈ ਕੇ।
ਹਾਂਜੀ ਹਾਂਜੀ ਨਹੀਂ ਰੋਕ ਸਕ ਸਕਦੇ ਨਹੀਂ ਰੋਕ ਸਕਦੇ ਵ। ਮਾਹੌਲ ਦੇ ਅੱਛਾ ਪੈਦਾ ਹੋ ਜਾਂਦਾ ਤੇ ਵਕਤ ਰ ਸਾਰੇ ਕੰਮ ਆਸਾਨੀ ਸ ਹੋ ਜਾਂਦੇ ਹੈ।
ਆਪਣੇ ਆਪ ਹੀ ਹੋ ਜਾਂਦਾ ਰਹੇਗਰ ਕਿਸਮਤ ਹੀ ਬਾਹਰ ਲਿਖੀਏ ਬਾਹਰ ਪੜ੍ਹਨਾ ਬਾਹਰ ਉਹਨੇ। ਕਮਾਣਾ ਤੇ ਅਸੀਂ ਕਿਵੇਂ ਰੋਕਣਗੇ।
ਹਾਂਜੀ, ਹਾਂਜੀ, ਹਾਂਜੀ। ਚਲੋ ਜੀ ਵਧੀਆ ਜੇ ਆਪ ਬਾਤ ਕਰਕੇ ਵਧੀਆ ਲ ਥੈਂਕ ਯ ਠੀਕ ਚਲ